ਹੈਲੋ।
ਹਾਂਜੀ-ਸਤਿ ਸ਼੍ਰੀ ਅਕਾਲ ਜੀ। ਹੈਲੋ
ਹੈਲੋ।
ਹੈਲੋ।
ਹੈਲੋਓ
ਹੈਲੋ-ਹੈਲੋ। ਹੈਲੋ-ਹੈਲੋ।
ਹੈਲੋ ਹੈਲੋ
ਹੈਲੋਓ
ਹਲੋਓ
ਲੋ
ਹੈਲੋ ਵੀਰ ਜੀ। ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ ਆ ਰੀ ਤੁਹਾਨੂੰ ਆ ਰੀ ਆਵਾਜ ਮੇਰੀ?
ਹੈਲੋ।
ਹੈਲੋ-ਹੈਲੋ।
ਛ
ਹਾਂਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ- ਚਾਲ ਹੈ? ਹੋਰ ਠੀਕ ਓ ਤੁਸੀਂ?
ਹੈਲੋ-
ਹੈਲੋ-ਵੀਰ ਜੀ ਆਵਾਜ਼ ਆ ਰੀ ਮੇਰੀ?
ਹਾਂਜੀ-ਹਾਂਜੀ। ਤੁਹਾਨੂੰ ਆ ਰੀ ਆਵਾਜ਼ ਮੇਰੀ? ਹੈਲੋ
ਹੈਲੋ।
ਹੈਲੋ-ਹੈਲੋ। ਹੈਲੋ ਓ।
ਹੈਲੋ, ਵੀਰ ਜੀ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
ਕੀ ਹਾਲ- ਚਾਲ, ਠੀਕ ਹੋ? ਹੈਲੋ। ਹੈਲੋ। ਵੀਰ ਜੀ ਹੈਲੋ।
ਹੈਲੋ।
ਹੈਲੋ।
ਹੈਲੋ, ਹਾਂਜੀ-ਹਾਂਜੀ। ਹੈਲੋ। ਹੈਲੋ।
ਹੈਲੋ। ਹੈਲੋ, ਵੀਰ ਜੀ, ਠੀਕ ਹੋ? ਹੈਲੋ।
ਹਾਂ
ਹੈਲੋ-ਹੈਲੋ।
ਹਮ
ਹਮ
ਆਵਾਜ਼ ਆ ਰਹੀ ਹੈ, ਹੈਲੋ।
ਹੈਲੋ ਹਾਂਜੀ, ਮੈਂ ਕਿਹਾ ਆਵਾਜ ਆ ਰਹੀ
ਹੈਲੋ।
ਦੋ।
ਹੈਲੋ।
ਆਵਾ ਨਹੀਂ ਆ ਰਹੀ, ਹੈਲੋ।
ਹਾਂ, ਵੀਰ ਜੀ। ਠੀਕ ਹੋ, ਕੀ ਹਾਲ- ਚਾਲ ਨੇ?
ਘਰ ਪਰਿਵਾਰ, ਸਭ ਠੀਕ ਹੈ?
ਹਾਂਜੀ ਜੀ ਸਭ ਵਧੀਆ ਜੀ, ਤੁਸੀਂ ਸੁਣਾਓ, ਠੀਕ ਹੈ ਘਰ ਪਰਿਵਾਰ?
ਹੈਲੋ।
ਹਾਂਜੀ ਸਭ ਵਧੀਆ, ਵੀ ਵੀ ਕਰ ਰਹੇ ਤੁਸੀਂ।
ਹੈਲੋ।
ਹੈਲੋ, ਹਾਂਜੀ। ਬਸ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ, ਕੀ ਕਰ ਰਹੇ ਹੋ? ਹੈਲੋ। ਹੈਲੋ।
ਹਾਲੋ ਜੀ
ਹੈਲੋ। ਹੈਲੋ।
ਹੈਲੋ।
ਹੈਲੋ।
ਹੈਲੋ।
ਹੈਲੋ।
ਹੈਲੋ
ਵਾਜ਼ ਆ ਰੀ
ਹਾਂਜੀ, ਹਾਂਜੀ, ਹਾਂਜੀ ਆ ਰੀ ਜਾਂਦੀ ਫ ਹੋਰ ਕੀ ਕਰਦੇ
ਹੈਲੋ
ਜੀ ਸਬ ਬਦੀਆ ਠੀਕ
ਆਵਾਜ਼ ਆ ਰੀ ਆ ਮੇਰੀ?
ਹਾਂਜੀ, ਹਾਂਜੀ ਆ ਰੀ ਆ ਰੀ ਆ ਹੈਲੋ। ਹਾਂਜੀ ਸ ਸ੍ਰੀ ਕਾਲ ਜੀ, ਹੋਰ ਠੀਕ ਓ? ਹੋਰ ਸਬ ਬਦੀਆ ਜੀ?
ਹਾਂਜੀ ਅਵਾਜ਼ ਆਈ ਮੇਰੀ?
ਹਾਂਜੀ, ਹਾਂਜੀ ਆ ਰੀ ਆ ਹੈਲੋ।
ਹਾਂਜੀ, ਠੀਕ ਓ
ਵਦੀਆ, ਤੁਸੀਂ ਸੁਣਾਓ?
ਹਾਂਜੀ ਬਸ ਠੀਕ ਠਾਕ, ਹੋਰ ਲੰਚ ਹੋ ਗੇਆ ਭਰਜਾਈ ਜੀ ਨੇ ਕੀ ਬਨਾਏਆ ਸੀ ਆੱਜ?
ਕੀ ਬਨਾਏਆ ਸੀ ਐਨਾਂ ਨੇ ਅਪਨਾ, ਬੇਸਣ ਬਣਾਆ ਸੀ ਪੂੜੇ ਵੇਸਨ ਦੇ
ਅੱਛਾ, ਅੱਛਾ ਤੁਸੀਂ ਵੀ ਇਸ ਚੀਜ ਨੂੰ ਮੰਨਦੇ ਓ ਕੀ, ਵੀਰਵਾਰ ਵੇਸਨ ਬਨਾਈ ਦਾ ਹੁੰਦੈ?
ਹਾਂਜੀ, ਹਾਂਜੀ, ਹਾਂਜੀ ਕੋਈ ਵੀ ਕੋਈ ਚੱਕਰ ਨਈ ਹੈਗਾ।
ਐਚੁਲੀ ਮੈਂ ਵੀ ਆੱਜ ਕੜੀ ਬਨਾਈ ਸੀਗੀ ਓਦੇ ਚ ਵ ਵੇਸਨ ਈ ਪੈਂਦੈ, ਮੈਂ ਓਦੀ ਕੜੀ ਬਨਾਈ ਸੀਗੀ ਵੀਰਵਾਰ ਅ ਸਾਡੀ, ਵੇਸਨ ਜੋ ਜੇੜੇ ਗੱਟੇ ਹੁੰਦੇ ਨੇ। ਜਾਂ ਕੜੀ ਹੁੰਦੀ ਏ ਏ ਚੀਜਾ ਬਨਦੀਆਂ ਨੇ।
ਗੱਟੇ ਹੁੰਦੇ ਨਾ ਓ, ਬਨਾਏ ਸੀ ਮਮੀ ਨੇ ਨਾ।
ਅੱਛਾ, ਅੱਛਾ, ਅੱਛਾ ਅੱਛਾ, ਅੱਛਾ ਅੱਛਾ ਠੀਕ ਐ। ਅੱਛਾ, ਅੱਛਾ, ਅੱਛਾ, ਅੱਛਾ ਲੇਟ ਈ ਲੰਚ ਕਰਦੇ ਓ ਤੁਸੀਂ
ਹਾਂਜੀ, ਹਾਂਜੀ। ਬੱਚੇ ਇਸ ਸਮੇ ਘਾਰ ਤੇ ਹੈ ਨੀ, ਬੱਚੇ ਗਏ ਨ ਨਾਨੀ ਘਾਰ ਗਏ ਨੇ ਬੱਚੇ।
ਅੱਛਾ, ਅੱਛਾ ਤੁਸੀ ਕੱਲੇ ਹੁੰਦੇ ਓ ਤਾਂ ਵੀ ਲੇਟ ਹੋ ਜਾਂਦੇ ਓ?
ਹਾਂ,
ਅੱਛਾ, ਅੱਛਾ, ਅੱਛਾ।
ਹਾਂਜੀ ਲੇਟ ਹੋ ਜਾਂਦੈ ਹਾਂਜੀ--ਸਬ ਵਦੀਆ, ਸਬ ਵਦੀਆ, ਤੁਸੀਂ ਸਨਾਓ? ਪੈਲੇ ਤੁਸੀਂ ਫੋਨ ਕੀਤਾ ਹਾਂਜੀ ਸਬ ਵਦੀਆ ਜੀ। ਹੋਰ ਤੁਸੀਂ, ਤੁਸੀਂ ਆਗੇ ਪੇਕੇ ਹੋਕੇ ਅਪਨੇ?
ਹਾਂਜੀ, ਹਾਂਜੀ। ਮੈਂ ਹੋ ਕੇ ਆ ਗੀ ਸੀਗੀ ਤਿੰਨ ਚਾਰ ਦਿਨ ਲਗਾਈ ਸੀ ਬੱਚੇਆਂ ਨਾਲ
ਅੱਛਾ ਬਿਲਕੁਲ ਚੰਗੀ ਗੱਲ ਐਉ।
ਹਾਂਜੀ ਮੇਰੇ ਲੋਕਲ ਈ ਹੈਗੇ ਨੇ ਇਸ ਕਰਕੇ ਮੈਨੂੰ--ਨਉਦ ਬਸ, ਲੋਕਲ ਚੱਕਰ ਲੱਗਦਾ ਈ ਰੈਂਦੈ ਮੇਰਾ। ਲੋਕਲ ਦਾ ਹਿਸਾਬ ਤੇ ਐ ਈ ਐ, ਅਗਰ ਅਸੀ ਦੂਰ ਹੋਈਏ ਨਾ ਤੇ ਫੇਰ ਓ ਕੈਂਦੇ ਬੰਦਾ ਚਲੋ ਪੰਦਰਾਂ ਦਿਨ ਲਗਾ ਕੇ ਆਈਏ। ਲੋਕਲ ਇਸਤੇ ਜਿਵੇਂ ਦੋ ਦਿਨ ਬਾਦ। ਤਿੰਨ ਦਿਨ ਬਾਦ ਚੱਕਰ ਲੱਗ ਈ ਜਾਂਦੈ ਮੇਰਾ।
ਹੂੰ ਹੂੰ, ਸਈ ਗੱਲ ਐ। ਐ ਤਾ ਹੈ।
ਹਾਂਜੀ, ਹਾਂਜੀ ਲੋਕਲ ਦਾ ਸੁੱਖ ਵੀ ਹੈਗੈ। ਜੀ, ਜੀ, ਜੀ ਹੁਨ ਬਸ ਬੱਚੇਆਂ ਦੇ ਇੱਕ ਦੇ ਖੁੱਲ੍ਹ ਗਏ ਨੇ। ਇੱਕ ਦੇ ਪੰਜ ਨੂੰ ਖੁੱਲਨੇ ਨੇ।
ਅੱਛ, ਅੱਛ।
ਹਾਂਜੀ, ਹਾਂਜੀ ਬਸ ਪ੍ਰੋਜੈਕਟ ਵਗੈਰਾ ਜੇੜੇ ਬੱਚੇਆਂ ਦੇ ਪਏ ਨੇ ਓ ਕਰ ਰਏ ਆਂ ਪੂਰੇ। ਸੂਕੂਲ ਵਾਲੇ ਦੇ ਦਿੰਦੇ ਨੇ, ਪੇਰੇਂਟਸ ਨੂੰ ਪੂਰੇ ਕਰਨੇ ਪੈਂਦੇ ਨੇ।
ਹਾਂਜੀ-ਹਾਂਜੀ, ਸਹੀ ਗੱਲ ਹੈ।
ਹਾਂਜੀ, ਇਹ ਗੱਲ ਹੁੰਦੀ ਹੈ।
ਬਸ ਵਧੀਆ, ਮੈਂ ਵੀ ਹੁਣ ਜਾਣਾ। ਆਪਣਾ ਕੱਲ ਜਾਵਾਂਗਾ, ਲੈਣ ਬੱਚਿਆਂ ਨੂੰ, ਅੰਮ੍ਰਿਤਸਰ।
ਹਾਂਜੀ-ਹਾਂਜੀ। ਬਿਲਕੁਲ ਲਵਾਣੀ ਉਹ ਵੀ ਜੀ -ਜੀ, ਜੀ।
ਹਾਂ, ਤੇ ਕੱਲ ਜਾਵਾਂਗਾ ਲੈਣ ਤੇ ਮੰਡੇ-ਮੰਡੇ ਨੂੰ ਸਕੂਲ ਜਾਣਗੇ।
ਸਕੂਲ ਦੇ ਉਹਨਾਂ ਦੇ ਹਾਂ ਸਕੂਲ ਤੇ ਖੁੱਲ ਗਏ ਨੇ, ਉਹਨਾਂ ਦੇ ਬੱਚਿਆਂ ਦੇ ਕੱਲ ਹੀ ਖੁੱਲ ਗਏ
ਅੱਛਾ-ਅੱਛਾ, ਅੱਛਾ ਵੈਸੇ ਮੋਸਟਲੀ ਸਕੂਲ ਮੰਡੇ ਨੂੰ ਸਾਰੇ ਹੀ ਖੁੱਲ ਜਾਣੇ ਨੇ।
ਹਾਂ, ਉਹ ਤੇ ਹੈ। ਮੋਸਟਲੀ, ਸਾਰੇ ਸਕੂਲ ਓਪਨ ਹੋ ਜਾਣਗੇ ਮੰਡੇ ਨੂੰ। ਕਈ ਵਾਰੀ ਛੁੱਟੀ ਹੁੰਦੀ ਨਾ, ਬੱਚੇ ਵੈਸੇ ਨੀ ਜਾਂਦੇ ਨਾ ਤਿੰਨ- ਚਾਰ ਦਿਨ ਵੈਸੇ ਛੁੱਟੀਆਂ ਮਾਰ ਲੈਂਦੇ ਨੇ, ਆਪਣੇ ਆਪ ਹੀ।
ਹਾਂ, ਉਹ ਤੇ ਹੁੰਦਾ ਕਈ ਬੱਚਿਆਂ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਕਈ ਪਹਿਲੇ ਦਿਨ ਚਲੇ ਜਾਂਦੇ, ਸਕੂਲੇ ਕਈ ਜਾਂਦੇ ਨੀ।
ਹਮ-ਹਮ, ਹਮ-ਹਮ, ਹਮ। ਠੀਕ ਹੈ, ਬੱਚੇ ਕਈ ਗਏ ਹੁੰਦੇ ਨੇ, ਦੂਰ ਗਏ ਹੁੰਦੇ ਨੇ ਤੇ ਉਹ ਲੇਟ ਹੋ ਜਾਂਦੇ ਨੇ ਜਿਹੜਾ ਰੁਕ ਕੇ ਜਾਂਦੇ ਨੇ ਦੋ ਦਿਨ, ਜੋ ਲੋਕਲ ਹੁੰਦੇ ਨੇ, ਉਹ ਪਹੁੰਚ ਜਾਂਦੇ ਨੇ। ਜੀ-ਜੀ, ਜੀ-ਜੀ ਠੀਕ ਹੈ।
ਹਾਂਜੀ-ਹਾਂਜੀ ਤੇ ਫਿਰ ਕਿਹਾ ਸੀ ਮੈਂ, ਪੁੱਛਿਆ ਸੀ ਵੀ ਮੈਂ। ਸਕੂਲ ਲੱਗੇ ਨੇ। ਕਹਿੰਦੇ ਨੇ ਪਾਪਾ ਨਾ ਮੈਂ ਸ ਸੰਡੇ ਨੂੰ ਆ ਜਾਓ ਲੈਣ ਸਾਨੂੰ। ਤੇ ਹੁਣ ਕੱਲ ਜਾਵਾਂਗਾ, ਲੈਣ ਨੂੰ ਬੱਚ
ਠੀਕ। ਹਮ, ਹੋਰ ਤੁਸੀਂ ਗਏ ਹੋ ਹੇਮਕੁੰਟ ਸਾਹਿਬ, ਗਏ ਹੋ ਹੇਮਕੁੰਟ ਸਾਹਿਬ?
ਹਾਂਜੀ, ਆਪਣਾ ਹੇਮਕੁੰਟ ਸਾਹਿਬ ਜਾਣਾ ਸੀ, ਅਸੀਂ ਸਲਾਹ ਬਣਾਈ ਸੀ। ਹੁਣ ਫਿਰ ਆਪਣਾ ਫਿਰ ਕੈਂਸਲ ਜੀ ਹੋਗੀ ਸੀ। ਮੈਂ ਚੱਲ ਆਪਣਾ ਪਾਜੀ ਨੂੰ ਦੁਬਾਰਾ ਪੁੱਛਿਆ ਇੱਕ ਵਾਰੀ ਪਾਜੀ, ਕਿੱਥੇ ਗਏ ਦੇ?
ਹਾਂਜੀ। ਬੱਸ, ਭਾਜੀ ਅਜੇ ਆਪਣਾ ਕੰਮ ਤੇ ਹੀ ਹੈਗੇ ਨੇ ਉਹ ਵੀ ਉਹ ਵੀ ਲੇਟ ਆਉਂਦੇ ਨੇ, ਲੇਟ ਹੀ ਲੰਚ, ਲੇਟ ਹੀ ਹੁੰਦਾ ਸਾਡਾ। ਚਾਰ ਵਜੇ ਤੋਂ ਬਾਅਦ ਆਉਂਦੇ ਨੇ, ਉਹ।
ਫੇਰ, ਤੁਸੀਂ ਵੀ ਮੈਚ
ਹਮ, ਅਸੀਂ ਮੈਂ ਅੱਜ ਕੜੀ ਬਣਾਈ ਹੈਗੀ ਹੈ। ਕੜੀ ਚਾਵਲ, ਬਣਾਏ ਹੈਗੇ ਨੇ। ਹਾਂਜੀ। ਅਸੀਂ ਵੀ ਗਏ ਹਾਂ, ਲਾਸਟ ਹਾਂਜੀ ਸਾਨੂੰ ਵੀ ਤਿੰਨ ਚਾਰ ਸਾਲ ਹੋ ਗਏ ਨੇ ਅਸੀਂ ਗਏ ਸੀਗੇ ਹੇਮਕੁੰਟ ਸਾਹਿਬ।
ਹਾਂ। ਸ਼ਨੀ ਵਾਰ ਹੋਇਆ।
ਮੈਂ ਇੱਕ ਵਾਰੀ ਹੋ ਕੇ ਆਈ ਹਾਂ, ਮੇਰੀ ਫੈਮਿਲੀ ਅਸੀਂ ਹੋਕੇ ਆਏ ਹਾਂ। ਹਾਂਜੀ, ਬਹੁਤ ਅੱਛਾ, ਮਤਲਬ ਉਸ ਟਾਈਮ ਬੜੀ ਰੌਣਕ ਸੀਗੀ।
ਹਾਂਜੀ-ਹਾਂਜੀ, ਬਹੁਤ ਵਧੀਆ ਆਨੰਦ ਬੜਾਉਂਦੇ ਨੇ।
ਬਹੁਤ। ਹਾਂਜੀ, ਉੱਤੇ ਬੈਠ ਕੇ ਹਾ ਪਹੁੰਚ ਗਏ ਸੀਗੇ ਅਸੀਂ, ਇੱਥੋਂ ਪਹਿਲੇ ਰਿਸ਼ੀ ਕੇਸ਼ ਜਾਓ। ਹਾਂਜੀ, ਰਿਸ਼ੀਕੇਸ਼ ਇੱਥੋਂ ਪਹਿਲੇ ਜਾਣਾ ਪੈਂਦਾ, ਉੱਥੇ ਰਾਤ ਰੁੱਕਣਾ ਪੈਂਦਾ, ਫੇਰ ਅੱਗੇ ਚੱਲਣਾ ਪੈਂਦਾ ਨਾ।
ਅੱਛਾ, ਅੱਛਾ, ਅਸੀ ਨਾਂ ਅਪਨਾ ਅਸੀ, ਅਸੀ ਇੱਕ ਵਾਰੀ ਗਏ ਸੀ ਨਾ ਹਾਂ। ਅਸੀਂ ਇੱਕ ਵਾਰੀ ਗਏ ਸੀ ਸਿੱਦਾ ਦਾ ਰੀ, ਅਪਨਾ ਸ਼੍ਰੀਨਗਰ ਰੁਕੇੇ ਸੀਗੇ।
ਅੱਛਾ, ਵੈਸੇ ਕਹਿੰਦੇ। ਅੱਛਾ। ਵੈਸੇ, ਮੋਸਟਲੀ ਕਹਿੰਦੇ ਨੇ ਵੀ ਰਿਸ਼ੀਕੇਸ਼ ਜਾਓ, ਤੇ ਇੱਕ ਵਾਰੀ ਰਾ ਤੇ ਇੱਕ ਰਾਤ ਰੁਕ ਕੇ, ਅੱਗੇ ਕਹਿੰਦੇ ਨੇ ਜਾਇਆ ਕਰੋ।
ਵੋ ਐਸਾ ਤੇ ਸੁਣਿਆ ਤੇ ਨਹੀਂ ਨ ਕਦੀ, ਹ-ਹ-ਹ। ਕਹਿ ਵੇਲੇ, ਕਹਿ ਵੇਲੇ, ਕਹਿੰਦੇ ਨੇ ਕਈ ਗੱਲਾਂ।
ਕਹਿਣ ਵਾਲੇ ਬਹੁਤ ਕੁਝ ਕਹਿੰਦੇ ਨੇ, ਸਹੀ ਗੱਲ ਹੈ। ਠੀਕ ਹੈ।
ਅਸੀ ਨਹਾ ਗੁਰਦੁਆਰੇ, ਗੁਰਦੁਆਰੇ ਗਏ, ਗੁਰਦੁਆਰੇ ਗਏ ਸੀ, ਮੱਥਾ ਟੇਕਿਆ ਸੀ ਰਿਸ਼ੀਕੇਸ਼। ਉਸ ਤੋਂ ਬਾਅਦ, ਫੇਰ ਆਪਣਾ ਬਾਹਰ ਹੀ ਨਿਕਲ ਗਏ ਸੀ, ਇੱਕ ਦੋ ਘੰਟੇ ਬਾਅਦ ਹੀ। ਫੇਰ ਰਾਤੀ ਪੋਂਚ ਗਏ ਸੀ ਅਸੀ, ਸੀ਼ਰੀਨਗਰ।
ਜੀ, ਜੀ।
ਤੇ ਸ੍ਰੀ਼, ਸ੍ਰੀ਼, ਸ੍ਰੀ ਨਗਰ ਗੁਰਦੁਆਰੇ ਰੁੱਕੇ ਸੀਗੇ ਰਾਤੀ ਨਾ।
ਅੱਛਾ, ਅੱਛਾ, ਅੱਛਾ ਜੋਸ਼ੀਮਟ ਵੀ ਆਂਦੈ ਵਿੱਚ। ਉੱਥੇ ਵੀ ਅਗਰ ਹੋ ਜਾਏ ਰਾਤ ਤੇ ਉੱਥੇ ਰੁੱਕਨਾ ਪੈਂਦੈ।
ਹਾਂਜੀ, ਹਾਂਜੀ, ਹਾਂਜੀ।
ਹਾਂਜੀ। ਇੱਕ ਗੋਬਿੰਦ ਘਾਟ ਲੰਗਦੀ ਏ ਰਾਤ। ਉੱਥੇ ਰੁੱਕਨਾ ਪੈਂਦੈ, ਫੇਰ ਅੱਗੇ ਸਵੇਰੇ ਜਾਨ ਨੂੰ, ਜਾਂਦੇ ਨੇ ਅੱਗੋਂ।
ਹੁਨ ਤਾਂ ਅਪਨਾ, ਹੁਨ ਤਾਂ ਬਾਈਕਾਂ ਵੀ ਚੱਲੀ ਜਾਂਦੀ ਆਂ, ਅੱਗੇ ਤੱਕਨ ਗੋਬਿੰਦ ਧਾਮ ਦਾ ਗਾੜ੍ਹ।
ਅੱਛਾ, ਅੱਛਾ, ਅੱਛਾ। ਅੱਛਾ, ਅੱਛਾ ਚਲੇ ਜਾਂਦੇ ਨੇ ਗੋਬਿੰਦ ਘਾਟ ਤੋਂ ਗੋਬਿੰਦ ਧਾਮ?
ਹਾਂਜੀ, ਹਾਂਜੀ ਹੁਨ ਤੇ ਸ ਸੜਕ ਬਨ ਗਈ ਨਾ।
ਅੱਛਾ, ਹੁਨ ਸੜਕਾਂ ਬਨੀਆਂ ਹੋਈਆਂ।
ਹਾਂਜੀ, ਹਾਂਜੀ, ਹਾਂਜੀ ਹਾਂਜੀ-ਹਾਂਜੀ। ਸੁਨੇਆ ਸੀ ਵੈਸੇ, ਵੈਸੇ ਅਸੀਂ ਜਦੋਂ ਗਏ ਸੀ ਨਾ। ਗੋਬਿੰਦ ਧਾਮ ਨੂੰ ਰਾਤ ਰੁੱਕੇ ਸੀ, ਤੜਕੇ ਸਵੇਰੇ ਨਿਕਲੇ, ਪੈਦਲ ਨਿਕਲੇ ਸੀ, ਓਥੋਂ ਦੀ ਫੇਰ।
ਅੱਛਾ, ਅੱਛਾ, ਅੱਛਾ, ਅੱਛਾ। ਠੀਕ ਐ, ਠੀਕ ਐ, ਚਲੋ ਵੀਰ ਜੀ ਠੀਕ। ਠੀਕ ਐ ਤੁਆੜੇ ਨਾਲ ਫਿਰ ਦੁਬਾਰਾ ਮੈਂ ਏਸੇ ਅ ਗੱਲ ਕਰਨੀ ਆ ਥੋੜਾ ਜੇਆ ਕੰਮ ਸੀਗਾ ਮੈਨੂੰ।
ਹਾਂਜੀ, ਹਾਂਜੀ ਕੋਈ ਨੀ, ਕੋਈ ਨੀ, ਕੋਈ ਨੀ ਤੁਸੀ ਕੰਮ ਕਰਲੋ ਕੋ ਨੀ, ਓਕੇ ਸਾ ਸ੍ਰੀ ਕਾਲ ਜੀ ਸਾਅ ਸ੍ਰੀ ਕਾਲ ਜੀ।